ਹੈਲੋ, ਸਸਰੀ ਕਾਲ ਜੀ।
ਸਸਰੀ ਕਾਲ ਜੀ। ਠੀਕ ਓ?
ਹਾਂਜੀ ਵਧੀਆ ਜੀ। ਕੀ ਹਾਲ ਐ ਜੀ, ਠੀਕ ਓ?
ਵਧੀਆ ਜੀ ਵਧੀਆ। ਤੁਸੀਂ ਦੱਸੋ?
ਹੋਰ ਕੀ ਕਰਦੇ ਸੀਗੇ ਅੱਜ-ਕਲ?
ਬਸ ਵਿਹਲੇ ਵਿਹਲੇ ਬੈਠੇ ਰਹਿੰਨੇ ਆ ਘਰੇ।
ਅੱਛਾ ਜੀ‌।
ਤੁਸੀਂ ਦੱਸੋ?
ਬਸ ਸੋਚ ਰਿਹਾ ਸੀ ਕਿਤੇ ਘੁੰਮਣ ਚ, ਘੁੰਮਣ ਜਾ ਸਕਦੇ ਆ ਕਿਤੇ, ਵਿਹਲੇ ਹੁੰਦੇ ਓ ਤੁਸੀਂ?
ਚਲੋ ਹਾਂਜੀ-ਹਾਂਜੀ, ਬਿਲਕੁਲ। ਆਪਾਂ ਤਾਂ ਤਿਆਰ ਆ।
ਅੱਛਾ ਗਰਮੀ ਦੀ ਛੁੱਟੀ ਹੈ ਨਾ, ਸਟਾ ਸ਼ੁਰੂ ਹੋ ਗਈਆਂ ਗਰਮੀ ਛੁੱਟੀਆਂ
ਬਿਲਕੁਲ-ਬਿਲਕੁਲ ਕਿੱਥੇ ਜਾ ਸਕਦੇ ਆ ਫੇਰ ਆਪਾਂ, ਕੋਈ ਦੋ ਆ ਥੋੜਾ ਜਿਹਾ ਸੋਚ ਕੇ ਦੱਸੋ ਕਿੱਥੇ?
ਪਹਾੜਾਂ ਵੱਲ ਕਿਤੇ
ਹੈਲੋ।
ਪਹਾੜਾਂ ਵੱਲ ਜਾ ਸਕਦੇ ਆ ਕਿਸ ਤੇ?
ਹਾਂ, ਪਹਾੜਾਂ ਵੱਲ ਈ ਠੀਕ ਆ ਵੈਸੇ ਤਾਂ ਛੁੱਟੀਆਂ ਚੱਲ ਰਹੀਆਂ ਨੇ ਸਾਰੇ ਕਿਤੇ।
ਹਾਂਜੀ‌‌।
ਐ ਕਿੱਧਰ
ਮੈਂ ਸੋਚਿਆ ਸੀ ਵੀ ਮਨਾਲੀ, ਸ਼ਿਮਲੇ
ਮਨਾਲੀ, ਸ਼ਿਮਲੇ ਸਹੀ ਗੱਲ ਆ ਵੈਸੇ ਉਧਰ ਵੀ। ਮੈਂ ਵੈਸੇ ਓਧਰ ਗਈ ਨੀ ਕਦੇ
ਹਾਂ, ਇਸ ਮਹੀਨੇ ਛੁੱਟੀਆਂ-ਛੁੱਟੀਆਂ ਚ ਜਾ ਸਕਦੇ ਆ।
ਕੀ ਹਿਸਾਬ ਕਿਤਾਬ ਐ, ਕਿਵੇਂ ਜਾਣਾ ਪੈਂਦੈ, ਪਤਾ ਕੁਛ?
ਦੇਖੋ ਚਾਰ-ਪੰਜ ਦਿਨ, ਤਿੰਨ-ਚਾਰ ਰਾਤਾਂ ਲਾ- ਲਾਗੇ, ਚਾਰ-ਪੰਜ ਦਿਨ ਲਾ-ਲਾਗੇ।
ਹੂੰ, ਖਰਚਾ ਵਗੈਰਾ ਕਿੰਨਾ ਪਏਗਾ ਆਪਣੇ ਤੇ?
ਚੱਲ ਦੇਖ ਲਾਂਗੇ ਗੱਡੀ ਚ ਜਾਣਾ, ਬੱਸ ਚ ਜਾਣਾ, ਉਸ ਹਿਸਾਬ ਚ ਫਿਰ ਹੋਏਗਾ ਖਰਚਾ ਵੀ। ਤਿੰਨ-ਚਾਰ ਜਾਣੇ ਵੰਡ ਲਵਾਂਗੇ ਪੈਸੇ‌
ਹਾਂ, ਦੋ ਜਣੇ ਹੈਗੇ ਆ ਅਸੀ‌।
ਅੱਛਾ। ਹਾਂ, ਇੱਕ ਦੋਸਤ ਹੋਰ ਲੈ ਜਾਗੇ ਕੋਈ ਚਾਰ, ਹਾਂ। ਹਾਂਜੀ-ਹਾਂਜੀ, ਬਿਲਕੁਲ। ਮਨਾਲੀ ਬਸ ਬਸ ਅਗਲੇ ਹਫ਼ਤੇ ਚੱਲ, ਅਗਲੇ ਹਫ਼ਤੇ ਚੱਲ ਪੈਂਨੇ ਆ।
ਮੈਨੂੰ ਦੱਸ ਦੇਣਾ ਇੱਕ-ਦੋ ਦਿਨ ਪਹਿਲਾਂ।
ਹਾਂਜੀ, ਓਥੇ ਜਾ ਕੇ ਘੁੰਮਾਂਗੇ। ਮੇਰੇ ਇੱਕ ਦੋਸਤ ਐ, ਉਹਨੂੰ ਫੋਟੋਗ੍ਰਾਫੀ ਦਾ ਵੀ ਬਹੁਤ ਸ਼ੌਕ ਐ, ਉਸ ਤੋਂ ਆਪਾਂ ਫ਼ੋਟੋਆਂ ਖਿਚਾ ਲਾਂਗੇ।
ਹਾਂ ਫਿਰ ਬਾਰ ਜਾ ਕੇ ਫ਼ੋਟੋਆਂ ਤਾਂ ਖਿਚਾਣੀਆਂ ਈ ਪੈਂਦੀਆਂ ਵੀ ਤਾਂ ਈ ਯਾਦਾਂ ਰੈਂਦੀਆਂ ਐ ਘੁੰਮਣ ਦੀਆਂ।
ਹਾਂਜੀ-ਹਾਂਜੀ ਬਿਲਕੁੱਲ ਸਈ ਜੀ।
ਇੱਥੇ ਤਾਂ ਗਰਮੀ ਐ ਪਹਾੜਾਂ ਤੇ ਤਾਂ ਮੌਸਮ ਵੀ ਵਧੀਆ ਹੁੰਦਾ।
ਹਾਂਜੀ ਏਹੀ ਕਰਨਾ ਪਏਗਾ, ਪਹਾੜਾਂ ਵੱਲ ਚੱਲ ਪੈ ਜਿਵੇਂ ਓ ਸਵੇਰ ਦਾ ਸੂਰਜ ਪਹਾੜਾਂ ਦੀ ਸ਼ਾਂਤੀ ਏ ਸਾਰਾ ਕੁਛ।
ਬੜਾ ਵਾਤਾਵਰਨ ਵੀ ਸਾਫ਼ ਹੁੰਦਾ ਉੱਥੇ ਦਾ ਬਈ।
ਹਾਂਜੀ ਜੀ ਹਾਂ।
ਖਾਇਆ ਪੀਆ ਵੀ ਜਾਂਦਾ ਐ ਪਹਾੜਾਂ ਤੇ ਭੁੱਖ ਵੀ ਲੱਗਦੀ ਏ ਮੈਂ ਸੁਣਿਆ।
ਹਾਂਜੀ, ਪਹਾੜਾਂ ਹਾਂਜੀ ਹਾਂ।
ਮੌਸਮ ਹੁੰਦਾ ਨਾ ਉੱਥੇ ਸਈ ਵਾਤਾਵਰਨ ਸਾਫ਼ ਹੁੰਦਾ ਐ ਪੰਛੀ ਚਿਹਚਹਾਦੇ ਨੇ।
ਸਾਰਾ ਕੁਦਰਤ, ਥੋੜੇ ਦਿਨ ਨਈ ਅਲੱਗ ਜਾ ਮਹਿਸੂਸ ਹੋਏਗਾ।
ਹਾਂ ਓ ਤਾਂ ਹੈ ਬਈ ਫੇਰ ਨਾਲੋਂ ਆਪਣੇ ਇਨਾਂ ਭੱਜ ਦੌੜ ਦੀ ਜ਼ਿੰਦਗੀ ਚ ਥੋੜੀ ਜੀ ਸ਼ਾਂਤੀ ਮਿਲ ਜਾਂਦੀ ਏ ਪਾੜਾਂ ਤੇ।
ਕਿ ਪਹਾੜਾਂ ਚ ਸ਼ਾਂਤੀ ਮਿਲਦੀ ਐ ਮੂੰ ਜੋ ਕੇ
ਭੁੱਖ ਲੱਗਦੀ ਐ ਉੱਥੇ ਜਿਆਦਾ।
ਹਾਂਜੀ ਥੋੜਾ ਜਾ ਘੁੰਮ ਫਿਰ ਕੇ ਫੇਰ ਭੁੱਖ ਲੱਗਦੀ ਐ।
ਹੂੰ ਥੋੜਾ ਜਾ ਕੈਂਦੇ ਠੰਡੇ ਵਾਤਾਵਰਨ ਚ ਭੁੱਖ ਵੀ ਲੱਗਦੀ ਐ ਆਪਣੇ ਤੋਂ ਖਾਇਆ ਪੀਆ ਵੀ ਵਧੀਆ ਹੋ ਜਾਂਦਾ, ਸੇਅਤ ਵੀ ਵਧੀਆ ਹੋ ਜਾਂਦੀ ਐ ਬਈ ਉੱਥੇ ਜਾਂ ਕੇ ਸੁਣਿਆ ਮੈਂ ਤਾਂ।
ਹਾਂਜੀ, ਬਿਲਕੁੱਲ ਤਾਂ ਹੈ। ਓਕੇ ਹਾਂਜੀ ਪ੍ਰੋਗਰਾਮ ਬਣਾ ਲੈਂਨੇ ਆ ਆਪਣੇ ਦੋਸਤ ਤੋਂ ਪੁੱਛ ਲੈਂਨਾ ਮੈਂ ਆਪਣੇ ਦੋਸਤ ਤੋਂ ਪ੍ਰੋਗਰਾਮ ਬਣਾ ਲੈਂਨੇ ਆ ਫਿਰ।
ਹੂੰ ਤੁਸੀਂ ਪੁੱਛ ਲੈਣਾ ਫੇਰ ਮੈਨੂੰ ਦੱਸ ਦੇਣਾ। ਤੇ ਜਾਣ ਤੋਂ ਪੈਲਾਂ ਕੈਂਦੇ ਸਮਾਨ ਸਮੂਨ ਵੀ ਕਾਫ਼ੀ ਹੁੰਦਾ ਲੈ ਕੇ ਜਾਣਾ ਪੈਂਦਾ ਐ।
ਇੱਕ ਲਿਸਟ ਬਣਾਲਾਂਗੇ ਪੈਕਿੰਗ ਦੀ, ਸਮਾਨ ਦੀ ਹੋਰ ਆਪਾਂ ਨੂੰ ਜੋ-ਜੋ ਚਾਈਦਾ ਐ ਉੱਥੇ ਜਾ ਕੇ
ਮੈਂ ਤਾਂ ਥੋੜਾ ਘੱਟ ਈ ਗਈ ਆ ਮੈਨੂੰ ਇੰਨਾ ਪਤਾ ਨੀ ਹੈਗਾ ਤੁਸੀਂ ਦੱਸ
ਲੈ ਜਾਗੇ ਸਾਰਾ ਕੁਛ ਲੈ ਕੇ ਜਾ ਪੇਗਾ ਜ਼ਰੂਰੀ ਸਮਾਨ ਹੋਰ ਕੋਈ, ਬਾਰਿਸ਼ ਬਾਰਿਸ਼ ਤੋਂ ਬਚਣ ਲਈ ਉੱਥੇ ਕੋਈ, ਘੁੰਮਣ ਫਿਰਨ ਲਈ
ਛੱਤਰੀ ਵਗੈਰਾ ਹਨਾ।
ਹਾਂਜੀ।
ਸਮਾਨ ਆਪਣਾ ਸਾਰਾ ਲੈ ਕੇ ਜਾਣਾ ਪੈਂਦਾ ਉਦੀ ਤਾਂ ਫੇਰ ਓ ਬਣਾਣੀ ਪੇਗੀ ਨਾ ਇੱਕ ਲਿਸਟ ਜੀ।
ਹਾਂਜੀ, ਲਿਸਟ ਬਣਾ ਕੇ ਹਾਂ ਜੀ ਬਿਲਕੁੱਲ ਸਹੀ ਕੇਆ।
ਬਾਕੀ ਕਿੰਨੇ ਕ ਦਿਨ ਦਾ ਬਣ ਜਾਂਦਾ ਏ?
ਚਾਰ ਕ ਦਿਨ ਦਾ ਕਰ ਲਾਂਗੇ ਵਿੱਚ ਇੱਕ ਦਿਨ ਆਪਾਂ ਕੋਈ ਐਡਵੈਂਚਰ ਵਿੱਚ ਕੋਈ ਟਰੈਕਿੰਗ ਕਰ ਲਾਂਗੇ ਪਹਾੜਾਂ ਵਾ ਹਲ ਅੱਗੇ ਜਾ ਕੇ ਅੱਗੇ ਚਲੇ ਜਾਵਾਂਗੇ ਥੋੜਾ ਜਿੱਥੇ ਬਰਫ਼ ਦਾ ਵੀ ਹੋ ਸਕਿਆ ਤਾਂ ਬਰਫ਼ ਵੀ ਮਿਲੇਗੀ।
ਤਾਂ ਵੈਸੇ
ਉੱਥੇ ਬਰਫ਼ ਦਾ ਵੀ ਬਣ।
ਅੱਛਾ! ਮੈਂ ਤਾਂ ਘੱਟ ਈ ਗਈ ਆ ਮੈਨੂੰ ਨੀ ਇਨਾਂ ਪਤਾ ਤੁਹਾਨੂੰ ਤਾਂ ਹੈਗੀ ਜਾਣਕਾਰੀ ਹਨਾ।
ਜੀ ਹਾਂ ਖ ਲਾਗੇ ਬਰਫ਼ ਪਹਾੜਾਂ ਵੱਲ ਟ੍ਰੈਕਿੰਗ ਕਰ ਲਾਂਗੇ ਉੱਥੇ ਹੋਰ ਹੁੰਦੀ ਐ ਖੇਡਾਂ ਵਗੈਰਾ ਵੀ ਖੇਡ ਲਾਂਗੇ ਉੱਥੇ।
ਹਾਂ-ਹਾਂ ਉਹ ਤਾਂ ਹੈ, ਉਹ ਤਾਂ ਫੇਰ ਜਿੱਥੇ ਜਾਓ ਉੱਥੇ ਜਾ ਕੇ ਪਤਾ ਲੱਗ ਜਾਂਦਾ ਵਈ।
ਝਰਨੇ ਝੁਰਨੇ ਵੀ ਹੁੰਦੇ ਹੈ?
ਹਾਂ ਚਰਨੇਆ ਦਾ ਵੀ ਆਨੰਦ ਲੈ ਸਕਦੇ ਆ ਆਪਾਂ। ਉੱਥੇ ਜਾ ਕੇ ਆਪਾਂ ਨਾ ਹੋਟਲ - ਹੋਟਲ ਹੋਟਲ ਲਈਏ ਜਾਂ, ਟੈਂਟ ਲਾ ਕੇ ਜਿਵੇਂ ਟੈਂਟ ਲਾ ਕੇ ਵੀ ਲੋਕੀ ਲੋਕੀ ਏਥੇ ਆ ਜਾਂਦੇ ਹੈ।
ਟੈਂਟ ਲਾਂਨ ਦਾ ਵੈਸੇ
ਹੋਟਲ ਤਾਂ ਇਹ ਹੈ ਨਾ ਪਰ ਹੋਟਲ ਤਾਂ ਹਮੇਸ਼ਾ ਆਪਾਂ ਕਮਰਿਆਂ ਚ ਰਹਿੰਦੇ ਹਾਂ ਟੈਂਟ ਜਾ ਕੇ ਇੱਕ ਅਲੱਗ ਜੀ। ਬੰਦੇ ਨੂੰ ਅਲੱਗ ਜਾ ਲੱਗਦਾ ਹੈ ਜਾ ਕੇ।
ਪਰੰਤੂ ਮੈਨੂੰ ਇਹ ਹੈ ਨਾ ਕਿ ਟੈਂਟ ਦੇ ਵਿੱਚ ਜੇ ਬਾਰਿਸ਼ ਦਾ ਮੌਸਮ ਹੈ ਜੇ ਬਾਰਿਸ਼ ਪੈ ਜਾਵੇ ਫੇਰ
ਨਹੀਂ -ਨਹੀਂ- ਨਹੀਂ- ਨਹੀਂ- ਨਹੀਂ
ਜੇ ਤਾ ਦੇਖੋ ਟੈਂਟ ਲਾ ਕੇ ਖਰਚਾ ਘੱਟ ਪਏਗਾ ਆਪਾਂ।
ਹਾਂਜੀ ਖਰਚਾ ਵੀ ਬਚੇਗਾ ਤੇ ਆਪਣਾ
ਹਾਂ ਪੈਸੇ ਵੀ ਬਚਣਗੇ ਟੈਂਟ ਚ ਤੇ ਥੋੜਾ ਬਾਹਰ ਵਾਲਾ ਇੰਜੋਏ ਵੀ ਹੋਜੇਗਾ ਆਪਣਾ ਥੋੜਾ ਜਾ ਅਨੰਦ।
ਮਨੋਰੰਜਨ ਵੀ ਹੋਏਗਾ। ਮਨੋਰੰਜਨ, ਹਾਂਜੀ ਮੈਂ ਪਹਿਲਾਂ ਗਿਆ ਸੀ, ਪਿਛਲੇ ਸਾਲ ਗਿਆ ਸੀ। ਪਹਾੜਾਂ ਵੱਲ, ਪਰ ਪਿਛਲੇ ਸਾਲ ਮੈਂ ਦੇਖਿਆ ਸੀ ਓ ਇੱਥੇ ਜਾ ਕੇ ਲੋਕ ਨੇ - ਲੋਕਾਂ ਨੇ ਗੰਦਗੀ ਬਹੁਤ-ਬਹੁਤ ਗੰਦਗੀ ਫੈਲਾਈ ਪਈ ਸੀ।
ਨਹੀਂ- ਨਹੀਂ ਇਹ ਤਾਂ ਬੁਰੀ ਗੱਲ ਹੈ ਬਈ। ਕਿਉਂਕਿ ਆਪਾਂ ਜੇ ਜਾ ਰਿਆਂ ਤੇ ਪਹਾੜਾਂ ਤੇ ਆਪਾਂ ਨਈ।
ਪਿਛਲੇ ਸਾਲ ਮੈਂ ਇਹੀ ਸਿੱਖ ਸਿੱਖੀ ਸੀ ਵਈ ਪਹਾੜਾਂ ਵੱਲ ਜਾਣਾ ਹੈ ਤਾਂ ਆਪਣਾ ਉੱਥੇ ਜਾ ਕੇ ਗੰਦਗੀ ਨਹੀਂ ਫੈਲਾੜੀ।
ਸਾਫ਼ ਸਫ਼ਾਈ ਦਾ, ਹਾਂ ਖਿਆਲ ਰੱਖਣਾ ਚਾਹੀਦਾ ਆਪਾਂ ਨੂੰ ਵਧੀਆ ਗੱਲ ਹੈ ਤੁਸੀਂ ਇਹ ਚੀਜ਼ ਦੱਸਤੀ ਮੈਨੂੰ ਵੀ।
ਜ ਆਪਣਾ ਆਪਾਂ ਨੇ।
ਮਸਤ ਮੈਂ ਵੀ, ਹਾਂ ਬਿਲਕੁਲ ਖਿਲਾਫ ਆ ਗੰਦਗੀ ਦੇ। ਆਪਾਂ ਸਗੋਂ ਜੇ ਜਾਵਾਂਗੇ ਤਾਂ ਉੱਥੇ ਹੋਰ ਲੋਕਾਂ ਨੂੰ ਇਹ ਜਾਣਕਾਰੀ ਦੇਵਾਂਗੇ ਕਿ ਜੇ ਆਪਾਂ ਘੁੰਮਣਾ ਆਏ ਹ ਨਾਂ ਆਪਣਾ ਸਾਫ਼ ਸਫ਼ਾਈ ਦਾ ਵੀ ਧਿਆਨ ਰੱਖ
ਜਿਵੇਂ ਆਪਾਂ ਆਪਣੇ ਘਰ ਦਾ ਸਾ
ਕਈ ਦੇਖਿਆ ਆਪਾਂ ਜਾਂਨੇ ਆ, ਬਾਹਰ ਲੋਕੀ ਇੱਧਰ ਖਾਣਾ ਗੇਰ ਇੱਧਰ ਪਲੇਟ ਥੋੜ੍ਹਾ ਜਿਹਾ ਖਾ ਕੇ ਗੇਰ ਤਾਂ ਨਾ ਜਿੰਨਾ ਚਾਹੀਦਾ ਖਾਣਾ ਓਨਾ ਹੀ ਲਓ। ਕਈ ਹੁੰਦੇ ਨੇ ਬੱਚੇ ਵਗੈਰਾ ਲੈ ਕੇ ਸਮਾਨ ਗੇਰ ਦਿੰਦੇ ਨੇ ਉੱਧਰ ਹੈਨ, ਇਹ ਨਹੀ ਕਰਨਾ ਚਾਹੀਦਾ। ਕਿਵੇਂ? ਹੈਲੋ! ਹੈਲੋ! ਹੈਲੋ!